ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਹੋਰ ਠੀਕ ਹੋ ਤੁਸੀਂ? ਹਾਂਜੀ ਹਾਂਜੀ, ਮੈਂ ਵਧੀਆ।
ਸੀ ਤੇ ਮੈਂ ਸੋਚਿਆ ਕਿ ਚਲੋ ਟੋਪਿਕ ਡਿਸਕਸ ਕਰ ਲੈਂਣੇ ਆ ਐਨਾ ਨਿਉ।
ਤੁਹਾਡੀ ਆਵਾਜ਼ ਨਾ ਵਿੱਚ ਸ਼ੋਰ ਬੌਤ ਆ ਰਿਹਾ ਵੇ।
ਅੱਛਾ- ਅੱਛਾ, ਤੇ ਅੱਜ ਦਾ ਜੋ ਟੋਪਿਕ ਐ ਔਦੇ ਵਿੱਚ ਇੰਪੋਰਟੈਂਸ ਸੋਫ ਐਜੂਕੇਸ਼ਨ ਦੇ ਉੱਪਰ
ਆ
ਵਿੱਚ ਕਰਾਂਗੀ ਹੈਨਾ। ਕਿ ਐਜੂਕੇਸ਼ਨ ਕਿਉਂ ਮੈਟਰ ਕਰਦੀ ਐ, ਸਾਡੀ ਅੱਜ ਦੇ ਜੈਨਰੇਸ਼ਨ ਇਚ। ਬਾਕੀ ਤੁਹਾਡਾ ਕੀ ਅ ਮਤਲਬ ਮਾਇੰਡਸੈਟ ਹੈ ਐਜੂਕੇਸ਼ਨ ਨੂੰ ਲੈ ਕੇ? ਕੀ ਸੋਚਦੇ ਹੋ ਬਈ ਵਧੀਆ ਹੈ ਸਾਡੇ ਲਈ।
ਜੈਦਾ ਹਾਂ ਨਸੈਸਰੀ ਹੈਗੀ ਏ, ਹਰ ਇਨਸਾਨ ਨੂੰ ਐਜੂਕੇਸ਼ਨ ਤੇ ਲੈਣੀ ਪੈਂਦੀ ਏ ਨਾ ਮਤਲਬ ਬੌਤ ਜ਼ਰੂਰੀ ਹੈਗੀ ਏ ਐਜੂਕੇਸ਼ਨ ਗ੍ਰੈਜੂਏਸ਼ਨ। ਐਟਲੀਸਟ ਮਾਸਟਰਸ ਵੀ ਬੌਤ ਜ਼ਰੂਰੀ ਇੰਟਰਸਟ ਚ ਵੀ ਮੈਟਰ ਕਰਦੈ ਬਟ ਮੇਨਲੀ ਜੇੜੀ ਹੂੰਦੀ ਏ ਨਾ ਟਵੈਲਥ ਤਕ ਐਜੂਕੇਸ਼ਨ ਤੇ ਬੌਤ ਜ਼ਰੂਰੀ ਏ ਕਿਉਂਕਿ ਅਨਪੜ੍ਹ ਇਨਸਾਨ ਦੀ ਤਾਂ ਕੋਈ ਵੈਲਿਊ ਈ ਨੀ ਹੈ ਨਾ ਅੱਜ ਦੇ ਟਾਈਮ ਚ।
ਔਰ ਇਦੇ ਨਾਲ ਐ ਕਿ ਸਾਡੀ ਜੋ ਸਕਿੱਲਸ ਹੈ ਪ੍ਰੋਵਾਈਡ ਨੌਲੇਜ ਨੌਲੇਜ ਸਾਨੂੰ ਮਿਲਦੀ ਐ ਅੱਛੇ ਤਰੀਕ ਕੇ ਨਾਲ। ਔਰ ਏਦੇ ਨਾਲ ਏ ਐ ਕਿ ਸਪੋਸ ਕਰੋ ਇਕ ਪਰਸਨ ਅ ਦੋ ਪਰਸਨ ਹੈ, ਇੱਕ ਤੇ ਏ ਹੈ ਇੱਕ ਤੇ ਬੀ ਐ ਹੈਨਾ। ਔਰ ਏ ਪਰਸਨ ਤੇ ਨੌਲੇਜ ਨੀ ਮਤਲਬ ਕੋਈ ਸਟੱਡੀ ਨੀ ਕੀਤੀ, ਔਨੇ ਦੂਸਰੇ ਪਰਸਨ ਨੇ ਅੱਛੀ ਅੱਛੀ ਕੋਲਜ ਤੋ ਸਟੱਡੀ ਕੀਤੀ ਹੈ। ਮਤਲਬ ਦੋਨੋ ਸੇਮ ਹੀ ਦਿਖਣਗੇ। ਬਟ ਜੋ ਏ ਵਾਲਾ ਆ ਔ ਜੋ ਮੂੰਹ ਤੋਂ ਗੱਲਾਂ ਬੋਲੇਗਾ ਓਹ ਡਿਫਰੈਂਟ ਹੋਣ ਯਾ ਜੋ ਐਜੂਕੇਸ਼ਨ ਵਾਲਾ ਪਰਸਨ ਹੈ, ਓਹ ਮੂੰਹ ਤੋਂ ਜੋ ਗੱਲਾਂ ਬੋਲੇਗਾ ਔ ਡਿਫਰੈਂਟ ਹੋਣਗੀਆਂ। ਮਤ
ਬਿਲਕੁਲ ਓਹਨਾਂ ਦਾ ਵੇ ਆਫ ਟੋਕਿੰਗ ਅਲੱਗ ਹੋਏਗਾ, ਔਨਾ ਦੇ ਡਰੈਸਿੰਗ ਸੈਂਸ ਅਲੱਗ ਹੋਏਗਾ, ਔਨਾਂ ਦੀ ਤਮੀਜ਼ ਅਲੱਗ ਹੋਏਗੀ ਹੈਨਾ, ਔਨਾਂ ਦੀ ਪਰਸਨੈਲਿਟੀ ਅਲੱਗ ਹੋਏਗੀ, ਮਤਲਬ ਜੇੜਾ ਪੜਿਆ ਲਿਖ ਖਾ ਇਨਸਾਨ ਹੋਏਗਾ, ਨਾ ਓਹ ਦੂਰ ਤੋਂ ਹੀ ਪਤਾ ਚੱਲ ਜੇਗਾ ਕਿ ਹਾਂ ਐ ਪੜ੍ਹਿਆ ਲਿਖਿਆ ਐ, ਅਦਰਵਾਈਜ਼ ਅਨਪੜ੍ਹ ਇਨਸਾਨ ਚਾਹੇ ਜਿਤਨਾ ਮਰਜ਼ੀ ਮੈੰਗੇ ਕੱਪੜੇ ਪਾ ਲਵੇ ਹੈਨਾ ਹੈਨਾ, ਅਗਰ ਔਦੀ ਜੋ ਬੋਲੇਗਾ ਈ ਨਾ ਤੇ ਫੇਰ ਔਥੋਂ ਦੀ ਹੀ ਪਤਾ ਚੱਲ ਜੇਗਾ।
ਬਿਲਕੁਲ ਕੀ ਹਾਂ ਐਜੂਕੇਟਿਡ ਏ ਯਾ ਅਨਐਜੂਕੇਟਿਡ ਏ। ਮਤਲਬ ਉਹਦੇ ਨਾਲ ਇਹ ਹੈ, ਕਿ ਸਾਡੀ ਕੋਨਫੀਡੈਂਸ ਵੀ ਕੋੋਂਨਫੀਡੈਂਸ ਵੀ ਇਨਕਰੀਜ਼ ਹੁੰਦਾ ਹਨਾ ਔਰ ਇੱਕ। ਇੱਕ ਵੈਲਿਊ ਬਣਦੀ ਹੈ, ਕਿ ਅਗਰ ਸਾਹਮਣੇ ਵਾਲਿਆਂ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਵੈਲਿਊ ਬਣਦੀ ਹੈ ਕਿ ਹਾਂ। ਪਰਸਨ ਐਜੂਕੇਟਡ ਹੈ ਨਾ।
ਬਿਲਕੁਲ ਸਿਰਫ ਐਜੂਕੇਸ਼ਨ ਹੀ ਨਹੀਂ ਸੈਲਫ ਐਜੂਕੇਸ਼ਨ ਵੀ ਬਹੁਤ। ਜ਼ਰੂਰੀ ਹੁੰਦੀ ਹੈ, ਹਰ ਚੀਜ਼ ਦੀ ਐਜੂਕੇਸ਼ਨ ਮਤਲਬ ਹੋਣੀ ਚਾਹੀਦੀ ਹੈ, ਨੌਲੇਜ ਨਾ। ਹਰ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ।
ਸਹੀ ਗੱਲ ਹੈ, ਔਰ ਇਹਦੇ ਨਾਲ ਇਹ ਕਿ ਸਪੋਸ ਕਰੋ। ਹਾਂ, ਇਹਦੇ ਨਾਲ ਇਹ ਚੀਜ਼ ਹੈ, ਕਿ ਅਗਰ ਸਪੋਜ ਕਰੋ ਸਾਡੇ ਲਾਈਕ ਕਰੀਅਰ ਵਿੱਚ। ਜੋ ਵੀ ਸਟਰੈਸਨ ਹੋ ਰਹਿਆ, ਨੇ ਅਗਰ ਅਸੀਂ ਐਜੂਕੇਟਡ ਆ ਅਗਰ ਅੱਛੀ ਸਕਿਲਸ। ਤੇ ਅੱਛੇ ਮਾਈੰਡਸੈਟ ਵਾਲੇ ਆ ਤੇ ਅਸੀਂ ਉਹ ਸਿਚੁਏਸ਼ਨ ਨੂੰ। ਕਵਰਅਪ ਕਰ ਸਕਦੇ ਹਾਂ, ਲੇਕਿਨ ਕੋਈ ਵੀ ਹੋਗੀ ਜਿੱਦਾਂ ਪਰਸਨਲ ਇਸ਼ੂ ਜੇ ਹੋਗੇ। ਫੈਮਲੀ ਦੇ ਇਸੂਜ ਹੋ ਗਏ ਅਗਰ ਅਸੀਂ ਅੱਛੀ ਸਕਿਲਸ ਵਾਲੇ ਅੱਜ ਅੱਛੇ ਐਜੂਕੇਟਡ ਆ। ਤੇ ਉਹ ਪ੍ਰੋਬਲਮ ਅਸੀਂ ਸੋਲਵ ਕਰ ਸਕਦੇ ਹਾਂ। ਕਿਉਂਕਿ ਸਾਨੂੰ ਪਤਾ ਆ। ਅਗਰ ਕੋਈ ਪਰਸਨ ਇੱਕ ਅੱਛੇ ਅ ਅਰਨਿੰਗ ਕਰ ਉਹਨੂੰ ਪਤਾ ਹੁੰਦਾ ਹੈ, ਕਿ ਕਿਆ ਚੀਜ਼ ਹੈ, ਕਿਆ ਸਹੀ ਹੈ। ਕਿਆ ਗਲਤ ਹੈ, ਇਹਦੇ ਵਾਸਤੇ ਵੀ ਐਜੂਕੇਸ਼ਨ ਬਹੁਤ ਮੈਟਰ ਕਰਦੀ ਹੈ। ਔਰ ਤੁਹਾਡੇ ਅਕੋਰਡਿੰਗ ਕਿਆ ਕਿਆ ਚੀਜ਼ਾਂ ਮੈਟਰ ਕਰਦੀਆਂ, ਹਾਂ।
ਕਿਆ ਚੀਜ਼ ਮੇਰੇ ਲਈ ਸਹੀ ਹੈ, ਕਿਆ ਚੀਜ਼ ਮੇਰੇ ਲਈ ਗ਼ਲਤ ਹੈ। ਕਿੱਥੇ ਮੈਂ ਉੱਠਣਾ ਹੈ, ਕਿੱਥੇ ਮੈਂ ਬੈਠਣਾ ਵੇ ਕਿਵੇਂ। ਕਿਸੇ ਨੂੰ ਆਪਣੇ ਤੋਂ ਵੱਡੇ ਨਾਲ ਗੱਲ ਕਰਨਾ ਵੇ, ਕਿਆ ਖਾਣਾ ਵੇ, ਕਿਵੇਂ ਖਾਣਾ ਵੇ ਹਨਾ।
ਹਾਂ ਬਿਲਕੁਲ।
ਹਰ ਚੀਜ਼ ਦਾ ਪਤਾ ਹੁੰਦਾ ਵੇ ਮਤਲਬ ਇੱਕ। ਐਜੂਕੇਸ਼ਨ ਤੇ ਹਰ ਚੀਜ਼ ਜ਼ਰੂਰੀ ਹੈ, ਸਾਈਨ ਕਰਨ ਵਿੱਚ ਵੀ ਬਹੁਤ। ਜ਼ਰੂਰੀ ਹੈਗੀ ਹੈ ਹਨਾ ਬੈਂਕ। ਜਾਵਾਂਗੇ ਪਰ ਨਾ ਕਈ ਤੁਸੀਂ ਵੇਖੇ ਹੋਣੇ ਨਾ, ਏਜਡ ਪਰਸਨ ਜਿਆਦਾ ਪੜ੍ਹੇ ਲਿਖੇ ਨਹੀਂ ਆਉਂਦੇ ਉਹ। ਅੰਗੂਠੇ ਨਾਲ ਸਾਈਨ ਕਰਦੇ ਨੇ ਫਾਰਮ ਕਿਸ। ਕਿਸੇ ਹੋਰ ਨੂੰ ਦੇ ਦਿੰਦੇ ਨੇ ਭਰਨ ਵਾਸਤੇ ਕਿ, ਤੁਸੀਂ ਸਾਡਾ ਫਾਰਮ ਭਰਦੋ ਬੱਚਿਆਂ ਨੂੰ ਦੇ ਦਿੰਦੇ ਨੇ। ਹਨਾ ਤੇ ਉੱਥੇ ਵੀ ਸਾਡੀ ਐਜੂਕੇਸ਼ਨ ਕੰਮ ਆਉਂਦੀ ਹੈ।
ਸਾਡੀ ਰੀਡਿੰਗ, ਰਾਈਟਿੰਗ। ਵੀ ਕਮਿਊਨੀਕੇਸ਼ਨ ਸਕਿਲਸ ਬਹੁਤ ਇੰਕਰੀਜ਼ ਹੁੰਦੀ ਹੈ, ਹਨਾ ਔਰ ਮੰਨ ਲਾ ਇੱਕ। ਕਿ ਅਸੀਂ ਜਿੱਦਾਂ ਸਾਹਮਣੇ ਵਾਲੇ ਦੀ ਪ੍ਰੋਬਲਮ ਵੀ ਸੋਲਵ ਕਰ ਸਕਦੇ ਹਾਂ, ਅਸੀਂ ਕਿਸੇ ਬੈਂਕ। ਕਿ ਚਲੇ ਗਏ।
ਇੰਟਰਸਟ ਵੀ ਬਹੁਤ ਜ਼ਰੂਰੀ ਹੁੰਦਾ ਨਾ ਕਿ ਕਈ ਲੋਕਾਂ ਦਾ ਨਾ ਕਈ ਬੱਚੇ। ਜਿਆਦਾ ਨਾ ਇੰਟਰਸਟ ਸ਼ੁਰੂ ਤੋਂ ਹੀ ਪਤਾ ਚੱਲ ਜਾਂਦਾ ਹੈ, ਕਿ। ਜਿਵੇਂ ਮੰਨ ਲਓ ਏ ਪਰਸਨ ਹੈਗਾ ਵੇ। ਹਨਾ ਉਹ ਨਾ ਮਤਲਬ ਰੋਜ਼ ਸਕੂਲ ਜਾਂਦਾ ਘਰ ਆ ਕੇ ਵੀ ਰੋਜ਼ ਪੜ੍ਹਦਾ ਵੇ। ਫੋਨ ਨਹੀਂ ਚਲਾਉਂਦਾ ਉਹ ਇਨਾ ਮਤਲਬ ਫੋਨ ਨਹੀਂ ਚਲਾਉਂਦਾ ਉਹਦੇ ਪੇਰੈਂਟਸ ਨੇ ਇਨਾਂ। ਮਤਲਬ ਉਹਨੂੰ ਚੱਸ ਨੀ ਪਾਇਆ ਗਾ, ਫੋਨ ਦਾ ਇੱਕ ਬੀ ਪਰਸਨ ਹੈਗਾ ਵੇ ਹਨਾ। ਉਹ ਸਕੂਲ ਜਾਂਦਾ ਵੇ। ਇੱਕ ਦੋ ਦਿਨ ਛੁੱਟੀ ਮਾਰ ਲੈਂਦਾ ਵਿਚ ਘਰ ਆ ਕੇ ਉਹ ਸਾਰਾ ਦਿਨ ਉਹ ਫੋਨ ਚਲਾਉਂਦਾ ਵੇ। ਤੇ ਜਿੱਥੇ ਨਾ ਜਿੱਥੇ ਜਦੋਂ ਉਹ ਵੱਡਾ ਹੋਏਗਾ, ਨਾ ਤੇ ਉਦੋਂ। ਟਰੱਸਟ ਘੱਟ ਹੋ ਜੇਗਾ ਐਜੂਕੇਸ਼ਨ ਵਿਚ ਫਿਰ ਉਹ ਸੋਚੇਗਾ ਕਿਆ ਕਰੂੰਗਾ ਪੜ੍ਹ ਕੇ ਹਨਾ। ਕੀ ਕਰਨਾ ਵੇ ਪੜ ਪੜ੍ਹ ਕੇ ਹਨਾ, ਛੋੜੋ ਪਰੇ ਫੇਰ ਉਹ ਮਜ਼ਦੂਰੀ ਛੋਟੀ ਮੋਟੀ ਨੌਕਰੀ। ਨੌਕਰੀ ਕਰਨ ਲੱਗ ਜਾਂਦਾ ਵਾ।
ਹਾਂ ਮਤਲਬ ਨਾ ਕਈ ਲੋਕ ਤੇ ਡਿਸਿਪਲਿਨ 'ਚ ਰਹਿੰਦੇ ਆ ਔਰ ਕਈ ਨਹੀਂ ਰਹਿੰਦੇ। ਬਣਦੇ ਕਿ ਅੱਜ ਦੇ ਟਾਈਮ ਵਿੱਚ। ਸਕਰੋਲਿੰਗ ਬਹੁਤ ਕਰ ਰਿਹਾ, ਟਾਈਮ ਵੇਸਟ ਬਹੁਤ ਕਰ ਰਹੇ ਨੇ ਹਨਾ ਇੱਕ ਤੇ ਪਰਸਨ ਉਹ ਕਿ ਜੇ। ਐਜੂਕੇਸ਼ਨ ਲੈ ਕੇ ਡਿਸਪਲਿਨ 'ਚ ਰਹੇ ਕੇ ਅੱਛੀ ਗਰੋਥ ਲੈ ਰਿਹਾ ਹੈ।
ਹੈਗਾ ਨਾ ਡਿਸਿਪਲਿਨ ਜਿਹੜਾ ਇਨਸਾਨ ਹੈਗਾ, ਨਾ ਤੇ ਉਹੀ ਕੁਛ ਨਾ ਕੁਛ। ਕਰ ਪਾਉਦਾ ਲਾਈਫ ਲਾਈਕ ਡਾਕਟਰ ਬਣ ਜਾਂਦਾ ਹੈ, ਬਿਜ਼ਨਸ ਮੈਨ ਬਣ ਜਾਂਦਾ ਵੇ। ਕੁਛ ਵੀ ਬਣਦਾ ਵੇ ਮਤਲਬ ਉਹ ਖਾਲੀ ਨੀ ਰਹਿੰਦਾ ਜਿਹੜਾ ਇਨਸਾਨ ਲਾਈਫ। ਆਪਣਾ ਡਿਸਸੀਪਲੀਨ ਹੈਗਾ, ਜਿਹਦੇ ਲਾਈਫ ਵਿੱਚ
ਸਹੀ ਗੱਲ ਹੈ। ਡਿਸੀਜ਼ ਮੇਕਿੰਗ ਵਧੀਆ ਹੋ ਜਾਂਦਾ ਹੈ, ਪਰਸਨ ਜੋ ਅੱਛੇ ਤਰੀਕੇ ਨਾਲ। ਆ ਖੁਦ ਨੂੰ ਡਿਵਲਪ ਕਰ ਰਹੇ ਹੈ ਹਨਾ। ਹਾਇਰ ਐਜੂਕੇਸ਼ਨ ਲਿੱਤੀ ਦੀ ਆਨ ਨੇ ਹੂੰ।
ਸਟਡੀ ਕੀਤੀ
ਮੈਂ ਬੀ ਬੀ ਏ ਕੀਤੀ ਹੈ।
ਅੱਛਾ ਬੈਚਲਰਸ ਫ ਬਿਜਨਸ ਐਡਮਿਨਿਸਟ੍ਰੇਸ਼ਨ। ਠੀਕ ਹੈ ਠੀਕ ਹੈ, ਹਾਂ ਮੈਂ ਤੇ ਬੀ ਸੀ ਏ ਕੀਤੀ ਹੋਈ ਹੈ।
ਹਾਂ ਵਧੀਆ ਦੋਨੋ ਹੀ ਕੋਰਸ ਅੱਛੇ ਆ ਬੀ ਬੀ ਔਰ ਬੀ ਬਨਸ ਦੀ ਲਾਈਨ ਹੈ।
ਹਾਂਜੀ ਨਹੀਂ ਇਹ ਤੇ ਕੰਪਿਊਟਰਸ ਦੀ ਹਾਂ ਕੰਪਿਊਟਰਸ ਦੀ ਲਾਈਨ ਆ ਜਾਂਦੀ। ਕੋਡਿੰਗ ਵਗੈਰਾ ਆ ਜਾਂਦੀ ਹੈ ਨਾ।
ਹਾਂ ਔਰ ਇਹ ਦੋਨੋ ਹੀ ਸਟੱਡੀਜ਼ ਦਾ ਬਹੁਤ ਅ ਸਕੋਪਮ ਨਾ ਬੀ ਬੀ ਬੀਏ ਬ ਦੀ ਲਾਈਨ ਹੈ। ਔਰ ਕੰਪਿਊਟਰ ਦਾ ਵੀ ਬਹੁਤ ਸਕੋਪ ਹੈ ਕਿਉਂਕਿ ਜੋ ਅ ਜਿੱਦਾਂ
ਹੁਣ ਤੁਸੀਂ ਦੇਖੋ ਜਿਹੜਾ ਅਨਐਜੂਕੇਟ ਕਈ ਪਰਸਨ ਕੰਪਿਊਟਰ ਵੀ ਨੀ ਆਂਦਾ ਚਲਾਣਾ ਹਨ। ਮੈਨੂੰ ਵੀ ਨੀ ਆਉਂਦਾ ਸੀ ਮੈਂ ਵੀ ਸਿੱਖ ਮਤਲਬ ਇੱਕ ਐਜੂਕੇਟੀਡ ਪਰਸਨ ਜਿਹੜਾ ਹੈਗਾ, ਨਾ ਉਹ ਡਰੇਗਾ ਨੀ ਕਿਸੇ ਚੀਜ਼ ਤੋਂ ਕਿ ਉਹਦੇ ਅੰਦਰ ਨਾ ਕੋਨਫੀਡੈਂਸ ਹੋਏਗਾ ਕਿ ਹਾਂ ਅਗਰ ਜਿਹੜੀ ਚੀਜ਼ ਮੈ ਨਹੀਂ ਆਉਂਦੀ, ਨਾ ਮੈਂ ਸਿੱਖ ਕੇ ਕਰ ਲਵਾਂਗਾ ਉਹ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈਗਾ, ਨਾ ਉਹ ਨਾ ਡਰਿਆ ਡਰਿਆ ਰਹੇਗਾ। ਕਿ ਮੇਰੇ ਕੋਲ ਕੁਛ ਗ਼ਲਤ ਨਾ ਹੋ ਜਾਏ ਫਿਰ ਉਹ ਟਰਾਈ ਵੀ ਨਹੀਂ ਕਰਦਾ। ਹਨਾ ਤੇ ਐਜੂਕੇਸ਼ਨ ਦਾ ਨਾ ਇੱਥੇ ਵੀ ਬਹੁਤ ਵਧੀਆ ਮਤਲਬ ਤਗੜਾ ਰੋਲ ਹੈਗਾ ਹੈ ਕਿ ਸਿਰਫ ਐਜੂਕੇਸ਼ਨ ਡਿਗਰੀ ਵਾਸਤੇ ਨਹੀਂ ਹੈਗੀ ਐਜੂਕੇਸ਼ਨ ਸਾਨੂੰ ਨਾ ਇੱਕ ਇੱਕ ਗੁੱਡ ਪਰਸਨ ਬਣਾਉਂਦੀ ਹੈ ਵਧੀਆ ਇਨਸਾਨ ਬਣਾਉਂਦੀ ਹੈ ਸਮਾਜ ਵਿੱਚ।
ਬਿਲਕੁਲ ਕਿਉਂਕਿ ਉਹ ਐਜੂਕੇਟਿਡ ਹੈ ਉਹਨੂੰ ਪਤਾ ਹੈ ਕਿਆ ਚੀਜ਼ ਵਧੀਆ ਹੈ ਕਿਆ ਨਹੀਂ ਹੈ ਕਿਆ ਵ ਨਹੀਂ ਵਧੀਆ ਔਰ ਉਹਦੇ ਨਾਲ ਕਿਹਾ ਸੈਲਫ ਐਕਸਟਰੀਮ ਬਹੁਤ ਇਨਕਰੀਜ਼ ਹੁੰਦੀ ਹੈ। ਇਸ ਲਾਈਨ ਨਾਲ ਨਾ ਆਪ ਜੋ ਬੰਦਾ ਅਨਜਿਗੇਟਿਡ ਹੈ। ਫਿਰ ਉਹ ਤੇ ਡਰ ਡਰਿਆ ਡਰਿਆ ਹੀ ਰਹੇਗਾ ਕਿ ਪਤਾ ਨੀ ਮੇਰੇ ਤੋਂ ਇਹ ਕੰਮ ਸਹੀ ਹੋ ਗਿਆ ਨਹੀਂ ਹੋਏਗਾ ਨਾ ਕਈ ਲੋਕ ਨਾ ਔਨਲਾਈਨ ਜ ਉਸ ਕੋਲੋਂ ਕੋਈ ਪਰਸਨ ਕੋਈ ਆਨਲਾਈਨ ਹੋਇਆ। ਕੰਮ ਦੇਖ ਰਿਹਾ ਔਨਲਾਈਨ ਦੇਖਿਆ ਫੋਨ ਤੇ ਉਹਨੂੰ ਵਧੀਆ ਲੱਗਿਆ ਓਹਨੇ ਕਰ ਲਿਆ ਕਿਉਕਿ ਪਰਸਨ ਅਜੂਕੇਟਡ ਹੈ। ਉਹਨੂੰ ਪਤਾ ਹੈ ਕਿ ਕਿਆ ਮੈਂ ਸਹੀ ਹੈ ਹਾਂ ਬਟ
ਆਪਣਾ ਡਿਸੀਜ਼ਨ ਖੁਦ ਲੈ ਸਕਦਾ ਵੇ।
ਬਟ ਕਈ ਵਾਰ ਕਿਆ ਹੁੰਦਾ ਕਈ ਪਰਸਨ ਨਾ ਅਨਐਜੂਕੇਟਡ ਹੁੰਦੇ ਆ ਅਗਰ ਵ ਕੋਈ ਵੀ ਕੋਈ ਫਰੋਡ ਕੰਮ ਤੇ ਵੀ ਇਨਵੈਸਟ ਕਰ ਦਿੰਦੇ ਆ ਫਿਰ ਬੋਲਦੇ ਆ ਕਿ ਸਾਰੀ ਹੀ ਹ ਸਾਰੇ ਹੀ ਔਨਲਾਈਨ ਕੰਮ ਗ਼ਲਤ ਹੁੰਦੇ ਆ ਹਨਾ ਬਟ ਉਹਦੇ ਵਿੱਚ ਖੁਦ ਖੁਦ ਦੇਖਣਾ ਕਿ ਕਿਆ ਚੀਜ਼ ਵਧੀਆ ਹੈ ਕਿਆ ਨਹੀਂ ਵਧੀਆ ਉਹ ਅੱਜਕੇ ਹੀ ਮੈਡੀ।
ਐਜੂਕੇਸ਼ਨ ਸਾਨੂੰ ਨਾ ਮਤਲਬ ਸੋਚਣਾ ਸਿਖਾਉਂਦੀ ਏ ਸਹੀ ਗਲਤ ਵਿੱਚ ਫ਼ਰਕ ਦਿਖਾਉਂਦੀ ਹੈ ਕਿ ਆਪਣਾ ਕਿਆ ਚੀਜ਼ ਸਾਡੇ ਲਈ ਗਲਤ ਹੈ। ਕਿਹਾ ਚੀਜ਼ ਸਾਡੇ ਲਈ ਸਹੀ ਏ ਹੁਣ ਅੱਜ ਦੇ ਟਾਈਮ ਦੇ ਸੋਸ਼ਲ ਮੀਡੀਆ ਵਿੱਚ ਸਾਡੇ ਲਈ ਗਲਤ ਚੀਜ਼ਾਂ ਵੀ ਹੈਗੀਆਂ ਨੇ ਅੱਛੀ ਚੀਜ਼ਾਂ ਵੀ ਹੈਗੀਆਂ। ਇਹ ਨੀ ਕਿ ਮਤਲਬ ਇੱਕ ਚੀਜ਼ ਗ਼ਲਤ ਤੇ ਸਾਰੀ ਹੀ ਗ਼ਲਤ ਹੋਣਗੀਆਂ
ਹਮ।
ਬਹੁਤ ਸਾਰੀ ਚੀਜ਼ਾਂ ਅੱਛੀ ਵੀ ਹੈਗੀਆਂ ਨੇ ਇਹ ਤੇ ਸਾਡੇ ਦਿਮਾਗ ਤੇ ਮਤਲਬ ਸੋਚ ਤੇ ਡਿਪੈਂਡ ਕਰਦਾ ਨਾ ਮਾਹੌਲ ਮੈਟਰ ਕਰਦਾ ਇਨਵਾਇਰਮੈਂਟ। ਬਹੁੱਤ ਮੈਟਰ ਕਰਦਾ ਹੈ ਕਿ ਅਸੀਂ ਕਿਸੇ ਇਨਵਾਇਰਮੈਂਟ ਵਿੱਚ ਵੱਡੇ ਹੋ ਰਹੇ ਹਾਂ।
ਸਹੀ ਗੱਲ ਹੋਰ ਦੱਸੀਏ
ਹਾਂ। ਠੀਕ ਹੈ ਨਾ ਬਾਕੀ ਇਹੀ ਮੈਂ ਪੁੱਛ ਰਹੀ ਸੀ ਐਜੂਕੇਸ਼ਨ ਹਨਾ ਅੱਜ ਦੇ ਟਾਈਮ 'ਤੇ ਨਾ ਬਹੁੱਤ ਮਤਲੱਬ ਟਰੈਂਡ ਚੱਲ ਰਿਹਾ। ਕਈ ਲੋਕ ਨਾ ਔਨਲਾਈਨ ਕੋਰਸ ਵੀ ਕਰਦੇ ਨੇ ਐਜੂਕੇਸ਼ਨ ਤੋਂ ਲੈ ਕੇ ਨਾ ਔਨਲਾਈਨ ਐੱਮ ਬੀ ਏ ਕਰਦੇ ਨੇ। ਹਨਾ ਕਈ ਲੋਕ ਜਿਵੇਂ ਕਈ ਹਾਊਸ ਵਾਈਫ ਵੀ ਹੈਗੀਆਂ ਨੇ ਜਿਹੜਾ ਮਤਲੱਬ ਘਰ ਬੈਠ ਕੇ ਨਾ ਓਨਲਾਈਨ ਸਟੱਡੀ ਕਰਦੀਆਂ ਨੇ।
ਔਰ ਅੱਜ ਦੀ ਡੇਟ ਵਿੱਚ ਨਾ ਬਹੁਤ ਸਾਰੇ ਅ ਲਾਈਕ ਬਹੁੱਤ ਸਾਰੇ ਓਨਲਾਈਨ ਵਰਕ ਵੀ ਹੋ ਗਏ ਹਨਾ ਔਰ ਬਹੁਤ ਅੱਛੀ ਵਰਕਿੰਗ ਵੀ ਚੱਲਦੀ ਆ ਅੱਜ ਦੇ ਟਾਈਮ ਤੇ ਨਾ ਔਨਲਾਈਨ ਬਹੁੱਤ ਹਾਊਸ ਵਾਈਫ ਖੁੱਦ ਦੇ ਪਰਸਨਲ ਗਰੋਥ ਵੀ ਹਾਂ। ਖ਼ੁਦ ਦੀ ਪਰਸਨਲ ਗਰੋਥ ਵੀ ਕਰ ਰਹੀਆਂ ਨੇ ਅੱਛੀ ਐਜੂਕੇਸ਼ਨ ਲੈ ਕੇ ਮਤਲੱਬ ਆਪਣੀ ਅਰਨਿੰਗ ਦੀ ਵੀ ਗਰੋਥ ਕਰ ਰਹੀਆਂ ਨੇ ਆਪਣੀ ਮਾਈੰਡਸੈਟ ਦੀ ਵੀ ਗਰੋਥ ਕਰ ਰਹੀ ਕਿਉਂਕਿ ਐਜੂਕੇਸ਼ਨ ਬਹੁੱਤ ਮੈਟਰ ਕਰਦੀ ਹੈ ਬੇਸ਼ੱਕ ਉਹ ਕਿਸੇ ਵੀ ਜਗ੍ਹਾ ਦੀ ਗਰੋਥ ਹੋਵੇ।
ਹਾਂ। ਜਿਹੜਾ ਇਨਸਾਨ ਮਤਲੱਬ ਐਜੂਕੇਟਡ ਹੁੰਦਾ ਨਾ ਤੇ ਉਹ ਸੋਚ ਜੇ ਕਿ ਮੈਂ ਸਿੱਖਣਾ ਵੀ ਮਤਲੱਬ ਇੱਕ ਅੰਦਰੋਂ ਦੀ ਆਉਂਦਾ ਉਹਦੇ ਕਿ ਹਾਂ ਮੈਂ ਕਰਨਾ ਵੀ ਕੁੱਛ ਨਾ ਕੁੱਛ ਕਰਨਾ ਵੀ ਉਹ ਫ੍ਰੀ ਨਹੀਂ ਪੈ ਸਕਦਾ। ਜਿਹੜਾ ਐਜੂਕੇਟਡ ਪਰਸਨ ਹੁੰਦਾ।
ਪਰ ਨਾ ਔਰ ਉਹ ਪਰਸਨ ਹਰ ਕਿਸੇ ਦੀ ਗਰੋਥ ਲਈ ਓਨਾ ਨੂੰ ਅੱਛੇ ਅੱਛੇ ਪੁਆਇੰਟ ਦਸਦਾ ਐਕਸਪੋਜ ਕਰੋ ਜੋ ਤੇ ਗਰੋਥ ਲੈ ਰਿਹਾ। ਅਗਰ ਉਹ ਕੋਈ ਪਰਸਨ ਉਹ ਤੋਂ ਪੁੱਛੇਗਾ ਸਾਹਮਣੇ ਵਾਲਾ ਜੋ ਵੀ ਚਾਂਣਦਾ ਹੈ, ਅੱਛੀ ਗਰੋਥ ਲੈਣਾ ਫਿਰ ਉਹਨੂੰ ਡਿਸਕਸ ਕਰੇਗਾ।
ਬਿਲਕੁੱਲ ਆਪਣਾ ਪੁਆਇੰਟ ਫਿਰ ਵਿਊ ਰੱਖੇਗਾ।
ਤੁਸੀਂ ਵੀ ਲੈ ਸਕਦੇ ਹੋ।
ਹਾਂ,
ਹਾਂਜੀ-ਹਾਂਜੀ ਤੇ ਇਹ ਚੀਜ਼ ਬਹੁਤ ਮੈਟਰ ਕਰਦੀ ਹੈ।
ਬਿਲਕੁੱਲ-ਬਿਲਕੁੱਲ, ਔਨਲਾਈਨ ਜਿਵੇਂ ਮਤਲੱਬ ਔਨਲਾਈਨ ਐਜੂਕੇਸ਼ਨ ਵਿੱਚ ਇਹ ਵੀ ਹੈ, ਨਾ ਜਿਹੜੇ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ, ਉਹ ਘਰ ਬੈਠ ਕੇ ਹੀ ਮਤਲੱਬ ਯੋਗਾ ਵਗੈਰਾ ਜਿਵੇਂ ਮੋਸਂਮ ਹਾਊਸ ਵਾਈਫ ਹੈਗੀ, ਨਹੀਂ ਜਾ ਸਕਦੀਆਂ ਘਰ ਤੋਂ ਬਾਹਰ ਤੇ ਉਹ ਔਨਲਾਈਨ ਨਹੀਂ ਸਿੱਖਦੇ ਬਹੁਤ ਬਹੁਤ ਸਾਰੇ ਪਲੈਟਫਾਰਮ ਵੀ ਬਣੇ ਹੋਏ ਨੇ ਹਨਾ, ਬਹੁਤ ਸਾਰੀ ਯੂਨੀਵਰਸਿਟੀਜ਼ ਵੀ ਜਿਹੜੀ ਔਨਲਾਈਨ ਕੋਰਸ ਪ੍ਰੋਵਾਈਡ ਕਰਦੀਆਂ ਨੇ ਹਾਂ, ਕੋਸਟਲੀ ਤੇ ਹੁੰਦੇ ਨੇ
ਬੱਟ ਅੱਜ ਦੇ ਟਾਈਮ ਵਿੱਚ ਨਿਊ ਟੈਕਨੋਲੋਜੀ ਵੀ ਤਾਂ ਬਹੁੱਤ ਆ ਗਈ ਹੈ ਨਾ
ਹਾਂ ਕਰੋਨਾ ਤੋਂ ਬਾਅਦ ਤੇ ਬਹੁਤ ਚੀਜ਼ਾਂ ਔਨਲਾਈਨ ਸ਼ਿਫਟ ਹੋਈਆਂ ਨੇ ਹਨਾ। ਔਨਲਾਈਨ ਇਗਜ਼ਾਮਸ ਵਗੈਰਾ ਵੀ ਦੇ ਸਕਦੇ ਹਾਂ ਅਸੀਂ,
ਅਸੀਂ ਜਿਹਨੂੰ ਬਿਲਡ ਕਰਕੇ ਅਸੀਂ ਨਿਊ ਅਹ ਮਤਲੱਬ ਆਪਣੀ ਵੈਲਿਊਸ ਬਣਾ ਸਕਦੇ ਹਾਂ, ਔਰਥਕਲ ਬੀਹੇਵਿਅਰ ਵੀ ਬਹੁੱਤ ਮੈਟਰ ਕਰਦਾ। ਕਈ ਵਾਰ ਐਜੂਕੇਸ਼ਨ ਦੇ ਵਿੱਚ ਵੀ ਪਰਸਨਲ ਗਰੋਥ ਬਹੁਤ ਮੈਟਰ ਕਰਦੀ ਹੈ ਹਨਾ। ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਨ, ਲਈ ਸਤਿ ਸ੍ਰੀ ਅਕਾਲ,
ਠੀਕ ਮਿਲਦੇ ਆਂ, ਸਤਿ ਸ਼੍ਰੀ ਅਕਾਲ,